ਹਮ
ਕਿਦਾ ਭੈਣ ਜੀ?
ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ?
ਵਧੀਆ, ਹੋਰ ਕੀ ਕਰਦੇ ਪਏ?
ਬੱਸ ਬੈਠੇ ਸੀ, ਚਾਹ ਪੀ ਕੇ
ਅੱਛਾ।
ਹਮ ਤੁਸੀਂ ਪੀ ਲੀ ਚਾਹ,
ਹਾਂ। ਚਾਹ ਪੀ ਲਈਏ। ਹਮ ਚਾਵਲ ਖਾਂਦੇ ਪਏ ਸੀਗੇ, ਦੁਪਹਿਰੇ। ਉਹ ਕੀ ਕਹਿੰਦੇ ਨੇ? ਹੋਰ, ਨਾਸ਼ਤਾ ਹੀ ਲੇਟ ਕੀਤਾ ਸੀ, ਇੱਕ ਵੱਜ ਗਿਆ ਸੀ। ਸਾਨੂੰ
ਅੱਛਾ, ਨਮਕੀਨ ਚਾਵਲ ਬਣਾਏ?
ਹਾਂਜੀ, ਨਾਲ ਚਾਹ
ਅੱਛਾ।
ਹਮ ਹੋਰ ਸੁਣਾਓ? ਵਧੀਆ, ਸਭ
ਸਭ ਵਧੀਆ
ਹੋਰ ਨੇ ਆ ਆਟ ਕਰਦੇ ਪਏ ਕੇ ਨਹੀਂ ਅਜੇ?
ਹਾਂ ਜਦੋਂ ਆ ਜਾਂਦਾ ਹਜੇ ਤਾਂ ਕੋਈ ਆ ਨੀ ਰੇਆ।
ਵਿਆ
ਜੀ ਹਾਂ। ਵਿਆਵਾ ਸ਼ਾਦੀਆਂ ਚ, ਜਾਂ ਕਿਤੇ ਕਿਸੇ ਨੇ ਘੁੰਮਣ ਜਾਣਾ ਤਾਂ
ਹੂੰ ਆ ਤੇ ਐਈ ਐ।
ਜਾਂ ਕਿਸੇ ਨੂੰ ਸ਼ੌਕ ਹੋਏਗਾ ਓ ਆ ਜੇਗਾ ਏਕ ਅੱਦਾ ਹਨਾ।
ਹਾਂਜੀ-ਹਾਂਜੀ। ਬਸ ਵਧੀਆ।
ਮੈਂ ਕੇਆ ਅੱਜ ਕੀ ਬਣਾਇਆ ਤੁਸੀਂ?
ਅਸੀਂ ਤੇ ਅੱਜ ਕੁਛ ਨੀ ਬਣਾਇਆ।
ਕਿਉਂ?
ਅਸੀਂ ਸਵੇਰੇ ਅਸੀਂ ਗੁਰਦੁਆਰੇ ਚਲੇ ਗੇ
ਅੱਛਾ ਜੀ।
ਅ ਸਵੇਰੇ ਅਸੀ ਸਵੇਰੇ ਉੱਠੇ ਤੇ ਕੋਈ ਛੇ ਵਜੇ ਉੱਠ ਕੇ ਤੇ ਅਸੀਂ ਸਿੱਧਾ ਸਮਾਗਮ ਸੀ ਗੁਰਦੁਆਰੇ। ਅਸੀਂ ਗੁਰਦੁਆਰੇ ਚਲੇ ਗੇ ਸਮਾਗਮ ਤੇ, ਓਥੇ ਲੰਗਰ ਪ੍ਰਸ਼ਾਦਾ ਛੱਕੇਆ।
ਠੀਕ ਐ।
ਹੂੰ।
ਅੱਛਾ ਓਧਰ ਹੀ ਲੱਗ ਗਈ ਧਾਡੀ ਦੇਆੜੀ।
ਹਾਂਜੀ ਦੁਪੈਰੇ ਫੇਰ ਅਸੀਂ ਆਏ ਆ ਕੋਈ ਏਕ ਵਜੇ।
ਅੱਛਾ-ਅੱਛਾ ਫੇਰ ਆ ਕੇ ਸੌ ਗਏ ਹੋਣੇ?
ਹਾਂਜੀ ਫੇਰ ਆ ਕੇ ਥੋੜਾ ਰਾਮ ਕੀਤਾ।
ਅੱਛਾ ਹੂੰ ਉੱਠੇ ਹੋ ਲੱਗਦਾ ਫੇਰ?
ਹਾਂ ਨੀ ਉਠ ਉਠ ਗਏ ਸੀਗੇ ਅਸੀਂ। ਚਾਅ ਬਣਾਈ ਚਾਅ ਪੀਤੀ।
ਅੱਛਾ ਜੀ।
ਫੇਰ ਥੋੜ੍ਹਾ ਰਾਮ ਕੀਤਾ ਓਦਰੋ ਆ ਕੇ।
ਹੂੰ ਵਧੀਆ ਆ, ਤੁਹਾਡੇ ਸਮਾਗਮ ਬੜੇ ਹੁੰਦੇ ਨੇ ਏਦਰ ਸਾਡੇ ਨੀ ਏਦਰ ਹੁੰਦੇ। ਵਧੀਆ ਲੱਗਦਾ ਵੈਸੇ ਸਮਾਗਮਾਂ ਤੇ ਜਾਂਦੇ ਨੇ ਜੇਹੜੇ।
ਹਾਂ ਅਸੀਂ ਹਰ, ਸ਼ਨੀ ਐਤਵਾਰ ਜਾਂਦੇ ਹੀ ਰੈਂਦੇ ਆ।
ਹੂੰ ਵਧੀਆ ਆ ਵਧੀਆ ਲੱਗਨਾ, ਸਾਡੇ ਵੀ ਏਥੇ ਨੀਂ- ਨਾ ਹੁੰਦਾ ਕੇਤੇ ਏਥੇ ਹੋਵੇ, ਬੰਦਾ ਅਸੀਂ ਵੀ ਜਾਈਏ।
ਹੂੰ।
ਵਧੀਆ ਲੱਗਦੈ, ਹੂੰ।
ਹਰ ਸ਼ਨੀ ਐਤਵਾਰ ਹੁੰਦਾ ਈ ਰਈਦਾ।
ਅੱਛਾ ਅੱਛਾ।
ਹਾਂ-ਹਾਂ ਹੁਣ ਰਾਤ ਦਾ ਵੀ ਐ ਹੁਣ ਕਿਸੇ ਦੇ ਮਤਲਬ ਘਰ ਹੁੰਦਾ ਹਰ ਸੰਡੇ ਦੇ ਸੰਡੇ। ਜਿਸ ਸੰ ਘਰ ਨੀ ਹੁੰਦਾ ਜਾਂ ਗੁਰਦੁਆਰੇ ਹੁੰਦੈ ਓ ਨਾਲੇ ਤੇ ਸ਼ਹੀਦਾਂ ਦਾ ਗੁਰਦੁਆਰਾ ਨਾ ਓਥੇ ਹੁੰਦਾ, ਜੀਥੇ ਆਦੇ ਨੇ ਹਾਂ, ਤੇ ਫੇਰ
ਹੂੰ ਵਧੀਆ ਆ।
ਬਸ ਏਦਾਂ ਨਿਕਲ ਜਾਂਦਾ, ਸੰਡੇ ਵਾਲਾ ਦਿਨ ਤਾਂ ਸਾਡਾ।
ਵਧੀਆ ਸਗੋਂ, ਸਾਡੇ ਵੀ ਇੱਥੇ ਰੌਣਕ ਇਹ ਲੱਗਦੀ ਹੈ ਗੁਰਦੁਆਰੇ ਐਤ- ਐਤਵਾਰ ਹੀ ਹੁੰਦਾ ਰੌਣਕ ਕਾਫ਼ੀ ਤੇ ਹੁਣ, ਐਤਵਾਰ, ਦੇ ਐਤਵਾਰ ਹੀ, ਜਾਈਦਾ ਆ ਦਸ ਵਜੇ ਆਉਂਣੀ ਹਾਂ ਨੌ -ਦਸ ਵਜੇ ਘਰ ਆਉਂਣੀ ਆ
ਅੱਛਾ। ਠੀਕ ਆ।
ਹੂੰ ਹੂੰ।
ਹੋਰ
ਵਧੀਆ -ਵਧੀਆ ਬੱਚੇ ਜਾਂ ਰਹੇ ਸਕੂਲ?
ਕਈ ਤੇ ਐਤ, ਸ਼ਨੀ -ਐਤਵਾਰ ਸ਼ਹੀਦਾਂ ਦੇ ਜਾਂਦੇ ਨੇ,
ਹਾਂ, ਕਈ ਤੇ ਜਾਂਦੇ ਨੇ, ਹੁਣ ਸਾਨੂੰ ਦੂਰ ਪੈਂਦਾ ਨਾਂ, ਅਸੀ ਨਹੀਂ ਜਾ ਸਕਦੇ, ਬਚਿਆਂਦੇ ਪੜ੍ਹਾਈਆਂ ਵੀ ਹੈਗੀਆਂ, ਛੁੱਟੀਆਂ ਹੋਣ ਤੇ ਚਲੇ ਜਾਂਦਾ ਆ।
ਜਿਹੜੇ, ਕੋੋਲ- ਕੋਲ ਸੰਗਤ ਬਥੇਰੀ, ਨਈ। ਦੂਰ- ਦੂਰ ਦੀ ਸੰਗਤ ਵੀ, ਬਥੇਰੀ ਆਉਂਦੀ ਆ
ਆਦੀ ਤੇ ਹੈ, ਜਿਹੜੇ ਫ੍ਰਰੀ ਹੋ ਜਾਂਦੇ ਨੇ, ਬੱਚੇ ਪੜੇ ਪੜ ਹਾਂ, ਉਹ ਤੇ ਹੈਂ ਏ
ਹੁਂ।
ਹੁਂ ਹੁਂ ਨਾਲੇ ਬੱਚੇ ਥੋੜੇ ਜਿਹੇ ਹੋ ਜਾਣ ਨਾਂ, ਮਾਵਾਂ ਹੁੰਦੀਆਂ ਵੀ ਫਰੀ ਹੋ ਗਏ ਆਂ ਬੱਚੇ ਨਾਲੋਂ, ਮਤਲਬ ਪੜ੍ਹਾਈ ਦਾ ਟੈਮਨ ਤੇ ਨਹੀਂ ਹੈ, ਉਹਦੇ ਕਰਕੇ ਕੇ ਬਚੇ ਤੇ ਪਹੁੰਚ ਜਾਂਦੇ ਨਾ ਉਹ
ਹਾਂ।
ਸਹੀ ਆ
ਹਮ
ਦਿਲ ਤੇ ਸਾਡਾ ਵੀ ਕਰਦਾ ਜਾਈਏ ਅਸੀਂ ਵੀ, ਬਸ ਬੱਚਿਆਂ ਕਰਕੇ ਬੱਜ -ਬੱਜ ਜਾਂਦੇ ਨਾ ਹਾਂ।
ਨਿਕਲ ਨਈ ਹੁੰਦਾ ਹੈ। ਬੱਚਿਆਂ ਫਿਰ ਸਕੂਲ ਜਾਣਾਂ
ਹਾਂਜੀ- ਹਾਂਜੀ।
ਹੋਰ
ਕੋਲਦੇ ਆ, ਉਹ ਤੇ ਚਲੇ ਹੀ ਜਾਂਦੇ ਨੇ, ਉਹ ਤੇ ਭਾਵਾਂ ਉਹਨਾਂ ਨੂੰ ਟਾਈਮ ਨਈ ਲੱਗਦਾ ਹੈਗਾ, ਸਵੇਰੇ ਜਾਵੇ ਬੰਦਾ ਰਾਤੀ ਘਰ ਨੂੰ, ਆਵੇ
ਸਹੀ ਏ,
ਸਕੂਲ ਵਾਲੇ ਤਾਂ ਬਥੇਰੇ ਚੱਲਦੇ ਹੀ ਰਹਿੰਦੇ ਨੇ, ਉਹ ਤੇ ਜਦੋਂ ਮਰਜ਼ੀ, ਦਿਲ ਕੀਤਾ ਚਲੇ ਗਏ
ਹੂਂ।
ਹੋਰ ਸੁਣਾਓ ਤੁਸੀਂ?
ਬਸ, ਵਧੀਆ
ਵਧੀਆ, ਵਧੀਆ ਹੀ ਚਾਹੀਦਾ ਬਸ ਮੈਂ ਵੀ ਹੁਣੇ, ਚਾਵਲ -ਚੂਵਲ ਬਣਾਂਏ ਸੀਗੇ, ਬੱਚਿਆਂ ਨੂੰ ਨਵਾਇਆ ਤਾਵਾਂਆ ਸਿਰ ਪਿੰਡੇ, ਐਤਵਾਰ ਸੀਗਾ ਮੈ ਕਿਹਾ, ਚੱਲ ਨਵਾਹ ਦਾ ਇਹਦਾ ਸਿਰ ਧੋਹ ਦੇਈਏ, ਫਿਰ ਸਕੂਲ ਵੀ ਜਾਣਾਂ
ਅੱਛਾ, ਸਾਡੇ ਆਲੇ ਨੇ ਤਾਂ ਧੋਤਾ ਹੀ ਨਈ, ਮਹੀਨਾ ਹੀ ਹੋ ਗਿਆ
ਮੈਂ ਤੇ ਧੋਤਾ ਇਹਦਾ ਫੜ ਕੇ ਨਵਾਂ ਇਹ ਵੀ ਕਿੱਥੇ ਨਾਂਹ ਧੋਂਦਾ ਪਿਆ ਸੀ। ਸਿਰ ਏਦਾ ਮੈਂ ਧੋ ਮੈਂ ਕਿਹਾ ਧੋ ਬੜੀ ਬੋਹ ਆਉਂਦ ਪਈ ਸੀ ਪਸੀਨੇ ਦੀ।
ਹੂ
ਧੋਇਆ ਧੋਤਾ ਹੁਨ ਇੱਕ ਦਾ ਰਹਿ ਗਿਆ। ਉਹ ਪਤਾ ਨੀ ਵੇਖੋ ਹੁਣ ਕਦੋਂ ਧੋਦਾ ਸਿਰ। ਇਕੋ ਵਾਰੀ ਨਾਨੀ ਘਰ ਜਾ ਕੇ ਇਹਨੇ ਸਿਰ ਧੋਤਾ। ਉਸ ਤੋਂ ਬਾਅਦ ਇਹਨੇ ਧੋਤਾ ਕੋਈ ਨਈ।
ਹੋਰ।
ਵਧੀਆ ਵਧੀਆ। ਤੁਸੀਂ ਸੁਣਾਂਓ।
ਹੂ
ਪੜਾਈ ਕਿੱਦਾਂ ਚੱਲਦੀ ਵੇ ਬੱਚੇ ਦੀ।
ਬਸ ਵਧੀਆ ਚੱਲਦੀ ਹੈ।
ਜਾਂਦਾ ਟਿਊਸ਼ਨ?
ਹਾਂ। ਟਿਊਸ਼ਨ ਤਾ ਜਾਂਦਾ।
ਟਿਊਸ਼ਨ ਬਗੈਰ ਤੇ ਪੜ੍ਹਾਈ ਨਹੀਂ ਕਰਦੇ ਬੱਚੇ। ਘਰ ਉਕਾ ਹੀ ਨਹੀਂ ਪੜ੍ਹਦੇਂ।
ਨਹੀਂ ਪੜਦੇ। ਘਰ ਨੀ ਪੜ੍ਹਦੇ। ਟਿਊਸ਼ਨਾਂ ਦੇ ਸਿਰ ਤੇ ਹੀ ਆ।
ਵੱਡੇ ਵਾਲਾ ਟਿਊਸ਼ਨ ਜਾਂਦਾ ਛੋਟਾ ਏਨੂੰ ਕਹੋ ਮੈਂ ਨੀ ਜਾਣਾ ਮੈਂ ਨੀ ਜਾਣਾ ਘਰ ਵੀ ਨੀ ਪੜ੍ਹਦਾ ਹੈਗਾ, ਪਤਾ ਨੀ ਕੀ ਕਰਦਾ ਇਹ
ਉਹ ਨੀ ਪੜ੍ਹਦੇ ਕਿਤਾਬਾਂ ਨੂੰ ਹੱਥ ਨੀ ਲਾਉਂਦੇ ਮੇਰਾ ਵੀ ਲੜੀ ਨਹੀਂ ਜਾਂਦਾ ਮੈਂ ਤੇ ਘੜੀਸ ਕੇ ਛੱਡ ਕੇ ਆਉਦੀ ਆਾਂ
ਹਾਂ ਉਹੀ
ਹਮ
ਘਾਰ ਤੇ ਉਕਾ ਹੀ ਬੱਚੇ ਨੀ ਪੜ੍ਹਦੇ ਬਾਨਾ ਮਾਰਦੇ ਨੇ ਪਿਸ਼ਾਬ ਆਇਆ ਭੁੱਖ ਲੱਗੀ ਏ, ਪਾਣੀ ਦੇ ਦੋ ਇਹ ਇੱਥੇ ਜਾਣਾ ਹੈ
ਹਾਂ ਹਾਂ ਬਸ ਇਹੀ ਕੁਛ ਚੱਲਦਾ
ਹਾਂਜੀ ਹਾਂਜੀ ਹੋਰ ਵਧੀਆ ਸਭ
ਬਸ ਹਾਂ ਸਭ ਵਧੀਆ
ਗਰਮੀ ਕਿੱਦਾਂ
ਗਰਮੀ ਤੇ ਬਹੁਤ ਐ, ਤੁਹਾਡੇ ਉਥੇ ਬਾਰਿਸ਼ ਹੋ ਰਹੀ ਹੈ
ਨਾ ਬਾਰਿਸ਼ ਏ ਇੱਥੇ ਪਰਸੋਂ ਹੋਈ ਸੀ, ਠੰਡਾ ਰਿਹਾ ਵਵੇ ਬਾਦ ਧੁੱਪ ਲਿਕਣ ਦੀ ਡੇਰ ਹੋਈ ਤੇ ਗੁੰਮਾ ਹੋ ਗਿਆ
ਹਮ
ਕੱਲ ਧੁੱਪ ਤੇਜ਼ ਸੀਗੀ, ਨਾਲ ਹੀ ਗੁੰਮਾ ਹੋ ਗਿਆ ਹੁਣ
ਹੱ
ਗਰਮੀ ਲੱਗਦੀ, ਰਸੋਈ ਜਾਓ ਤੇ ਪਸੀਨੋ ਪਸੀਨੇ ਬਾਹਰ ਨਾ ਧੋ ਕੇ ਬਾਹਰ ਆਓ
ਅੱਛਾ ਅੱਛਾ
ਤੁਹਾਡੇ ਨੀ ਇੱਥੇ ਪਈ ਬਾਰਿਸ਼
ਨਾ ਉੱਥੇ ਨੀ ਪਈ, ਹੁਸ਼ਿਆਰਪੁਰ ਉਧਰਲੀ ਸਾਈਡ ਵਰੀ ਪੈ ਰਹੀ ਹਿਮਾਚਲ ਵੱਲ ਉੱਧਰ
ਅੱਛਾ ਅੱਛਾ ਪੰਜਾਬ ਚ ਤੇ ਕਹਿੰਦੇ ਸੀ ਵੀ ਰਾਤੀ ਵੀ ਬਾਰਿਸ਼ ਐ
ਲੁਧਿਆ ਇੱਥੇ ਨੀ ਪੈਂਦਾ ਬਸ ਲੁਧਿਆਣੇ ਪਤਾ ਨੀ ਉਧਰ ਹੋਰ ਸ਼ਹਿਰਾਂ ਚ ਪੈਂਦਾ ਇਧਰ ਨਈ
ਸਾਡੇ ਤੇ ਇੱਥੇ ਕਾਫ਼ੀ ਦੇਰ ਪਿਆ, ਲਗਾਤਾਰ ਪੈਂਦਾ ਰਿਹਾ ਰਾਤ ਤੋਂ ਲੈ ਕੇ ਤੇ ਸਵੇਰ ਤੱਕ ਪੈਂਦਾ ਰਿਹਾ ਆ ਤੇ ਦੋ ਦੋ ਤਿੰਨ ਦਿਨ ਪਹਿਦਾ ਰਿਹਾ, ਠੰਡਾ ਕਰ ਗਿਆ ਸੀ ਮੌਸਮ ਫੇਰ ਫੇਰ ਗੁੰਮਾ ਹੋ ਗਿਆ ਹੈ
ਅੱਛਾ ਅੱਛਾ ਹੋਰ
ਬਸ ਵਧੀਆ ਤੁਸੀਂ ਸੁਣਾਓ
ਬਸ ਵਧੀਆ ਠੀਕ ਹੈ
ਹੋਰ ਲੱਕੜੀ ਵੀ ਆ ਰਹੀ ਹੈ ਜਾਣਾ ਲੱਕੜੀ ਤੇ
ਹੂ ਦੇਖਦੇ ਆਂ ਚਲੇ ਜਾਵਾਂਗੇ
ਹਾਂ
ਜਮ
ਦਿਹਾੜੀ ਦੀ ਦਿਹਾੜੀ ਹੋ ਆਵਾਂਗੇ
ਹੋ ਆਵਾਂਗੇ ਹਾਂ
ਛੁੱਟੀਆਂ ਤੇ ਹੈ ਹੀ, ਪੈ ਜਾਂਦੀਆਂ ਛੁੱਟੀਆਂ ਦੋ ਚਾਰ
ਦੋ ਕੁ ਛੁੱਟੀਆਂ ਤਾਂ ਹੁੰਦੀਆਂ ਹੀ ਤਾਂ ਵੀ ਰੱਖ ਬੰਦਾ ਇੱਕ ਦਿਨ ਪਹਿਲਾਂ ਨਿਕਲ ਜਾਵੇ ਅਗਲੇ ਦਿਨ ਰੱਖੜੀ ਬੰਨ ਕੇ ਨਾਲ ਹੀ ਵਾਪਿਸ
ਬੋਲ
ਦੂਜੇ ਦਿਨ ਹੀ ਨਾਲ ਹੀ ਤੁਰਪੋ
ਨਹੀਂ ਨਹੀਂ ਜਿਵੇਂ ਬੱਚੇ ਸਕੂਲੋਂ ਪੜ੍ਹ ਕੇ ਆਏ ਤੇ ਮੈਂ ਕਿਹਾ ਨਾਲ ਹੀ ਤੁਰ ਪਊ
ਤਰ ਪੋ ਹਾਂ, ਏਦਾਂ ਹੀ ਕਰਨਾ ਮੈਂ ਵੀ ਸਕੂਲ ਨੂੰ ਆਇਆ ਤੇ ਨਾਲ ਹੀ ਦੇਖਾਂਗੀ ਤੇ ਫਿਰ ਰੱਖੜੀ ਬਾਂਨ ਕੇ ਸਵੇਰੇ ਸਵੇਰੇ ਵਾਪਿਸ ਨਾਲ ਹੀ
ਬੂਰ ਤੇ ਹੋਰ ਕੀ ਹੋਰ ਸੁਣਾਓ
ਬਸ ਹੋ ਗਈ ਏ
ਦੇਖਾਂਗੀ ਜਾਵਾਂਗੀ। ਬਜ਼ਾਰ ਹੋ ਕੇ ਆਵਾਂਗੀ ਵੇਖਾਂਗੀ ਰੱਖੜੀਆਂ ਰੁਖੜੀਆਂ। ਮ ਲੈ ਕੇ ਰੱਖ ਲਾਂਗੀ ਨਾ ਫੇਰ ਬਾਅਦ ਚੋਂ ਮਹਿੰਗੀਆਂ ਹੋ ਜਾਂਦੀਆਂ।
ਇਹ ਤਾਂ ਹੈ।
ਹੂ ਤੇ ਰਹਿੰਦ ਖੂੰਦ ਮਿਲਦੀ ਹੈ।
ਔ ਤਾ ਹੈ, ਜ ਪਿਆ ਮਹੀਨਾ ਪੂਰਾ।
ਮਹੀਨਾ ਤੇ ਪਿਆ ਕਈ ਤੇ ਅਡਵਾਂਸ ਲਿਆ ਕੇ ਰੱਖ ਲੈਂਦੇ ਨਾ।
ਹਾਂ-ਹਾਂ ਇਹ ਤਾਂ ਹੈ।
ਇਹਨੀਂ ਦੂਰ ਭੇਜ ਨੀ ਹੁੰਦੀ ਏ ਤਾਂ। ਬੰਦਾ ਲੈ ਕੇ ਰੱਖ ਲੈਂਦਾ ਆ। ਜਾਵਾਂਗੀ ਚੱਕਰ ਲਾ ਆਵਾਂਗੀ ਇਹ।
ਹੂ
ਹੋਰ ਸੁਣਾਓ।
ਚਲੋ ਠੀਕ ਆ ਭੈਣ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।